ਹੈਲੋ ਸਤਿ ਸ਼੍ਰੀ ਅਕਾਲ ਜੀ, ਹੋਰ ਕੀਲ ਕੀ ਹਾਲ ਜ ਤਾੱਡਾ ਅੱਛਾ, ਹੋਰ ਕੀ ਕਰਦੇ ਪਏ ਜੇ
ਬਸ ਬੈਠੇਦੇ ਸੀ, ਮੈਂ ਚੱਲ ਫੋਨ ਈ ਕਰ ਲਈਏ
ਅੱਛਾ ਕੀਤਾ ਤੁਸੀਂ ਫੋਨ ਕਰ ਲਿਆ, ਹੋਰ ਤੁਸੀਂ ਕੀ ਬਸ ਵਧੀਆ ਭਾਜੀ ਤੁਸੀਂ ਭਾਂਡੇ ਦਾ ਕੰਮ ਕਰਦੇ ਜੇ
ਹਾਂਜੀ, ਹਾਂਜੀ ਅਸੀਂ ਨਾ ਫੈਕਟਰੀ ਚ ਪਾਂਡੇ ਵਗੈਰਾ ਬਨੀਦੇ
ਅੱਛਾ, ਅੱਛਾ ਕਿਹੜੀ ਕਿਹੜੀ ਚੀਜ਼ਾਂ ਬਣਾਂਦੇ ਜੈ ਤੁਸੀਂ
ਅਸੀਂ ਬਣਾਈ ਦਾ ਜੀ, ਜੱਗ ਬਣਾਈ ਦਾ ਗੜ ਗਾਡਵਿਆ, ਤੇ ਨਾਲ ਪਤੀਲਆ ਬਣਾਈ ਦਾ
ਹੂੰ
ਤੇ ਆਪਨਾ
ਭਾਜੀ ਸਟੀਲ ਕਿਸ ਤਰ੍ਹਾਂ ਦੀ ਹੁੰਦੀ ਏ, ਅੱਛੀ ਹੁੰਦੀ ਏ
ਸਤੀਲ ਵਧੀਆ ਵਧੀਆ ਮਾਲ ਦੀ ਵਧੀਆ, ਭਾਂਡਾ ਬਣਾਈ ਦਾ
ਟੂਟ-ਭੱਜਣ ਦਾ ਕੋਈ ਉਹ ਨੀ ਹੈਗਾ ਤੇ ਆਪਣਾ ਤੁਸੀਂ ਲੈਣਾ ਹੋਵੇ ਤੇ ਲੈਣ ਆ ਸਕਦੇ ਉ, ਕੋਈ ਐਸੀ ਗੱਲ ਨਹੀਂ ਹੈਗੀ।
ਹਾਂਜੀ, ਹਾਂਜੀ ਭਾਜੀ ਦੇਖੋ, ਆਈ ਤੁਹਾਨੂੰ ਮਿਲਾਂਗੇ। ਫੇਰ ਹੀ ਅਸੀਂ ਤੁਹਾਡੇ ਕੌ ਭਾਂਡੇ ਖਰੀਦਾਂਗੇ ਨਾ, ਸਾਨੂੰ ਨਾ ਵਧੀਆ-ਵਧੀਆ, ਨਵੇਂ- ਨਵੇਂ ਡਿਜ਼ਾਇਨ ਦੇ ਚਾਹੀਦੇ, ਸਾਨੂ ਭਾਂਡੇ ਹੁਨ ਸਾਨ ਸਾਨੂੰ ਦੱਸੋ ਨਾ, ਲੇਜਰ ਲਾਈਟ ਵਾਲੇ ਸਾਨੂੰ ਅੱਜ ਅੱਛੇ ਲਗਣਗੇ ਭਾਂਡੇ। ਜਾਂ ਫੇਰ ਸਿਲਵਰ ਟਚ ਵਾਲੇ, ਸਾਨੂੰ ਵਧੀਆ ਲੱਗਣਗੇ।
ਦੇਖੋ ਜੀ, ਲੇਜਰ ਲਾਈਟ ਭਾਂਡੇ ਨੇ ਉਦੀ ਤਾ ਸ਼ੋਅ ਹੁੰਦੀ ਏ। ਤੇ ਗਾਹਕ ਜਿਹੜਾ ਨਾ ਸ਼ੋਅ ਉੱਤੇ ਹੀ ਬਈ ਪਾਦਾ ਏ।
ਪਸੰਦ ਨੀ ਕਰਦਾ ਹੋਣਾ।
ਤਾਂਈ ਤੇ ਰੇਟ ਬਈ ਦਿੰਦੇ ਨੇਨਾ ਤੇ ਉਹ ਕੋਈ ਸਨ, ਤੁਸੀਂ ਖਰੀਦਣੇ ਹੋਣ ਤੇ, ਦੱਸ ਦੇ ਜੇ
ਹਾਂਜੀ, ਦੱਸਾਂਗੇ-ਦੱਸਾਂਗੇ ਤਾਨੂੰ ਜ਼ਰੂਰ ਤੇ ਭਾਜੀ ਸਾਨੂੰ ਨਾ ਲੇਜਰ ਲਾਈਟ ਦੇ ਭਾਂਡੇ ਆ ਅੱਛੇ ਲੱਗਦੇ ਪਏ ਆ, ਹਾਂਜੀ ਲੇ ਤੁਸੀਂ ਲੇਜਰ ਲੇਜਰ ਵਾਲੇ ਸਾਨੂੰ ਭਾਂਡੇ, ਤੁਸੀਂ ਫਿਰ ਦਵਾ ਦੋਗੇ।
ਠੀਕ ਏ ਜੀ, ਮਿਲ ਜਾਣਗੇ ਜੀ।
ਮਿਲ ਜਾਣਗੇ ਤੇ ਅਗਰ ਅਸੀਂ ਆ ਸਿਲਵਰ ਟੱਚ ਦੇ ਲੈਣੇ ਹੌਣ, ਗਲਾਸ, ਕੋਲੀਆਂ, ਥਾਲੀਆਂ
ਸਭ ਮਿਲ ਜਾਣਗੇ।
ਸਭ ਮਿਲ ਜਾਣਗੇ, ਤੇ ਭਾਜੀ ਤਾਡੀ ਦੁਕਾਨ ਤਾਡੀ ਕਿੰਨੀ ਕੁ ਦੂਰ ਏ, ਥੋੜੀ ਕੁ ਦੂਰ ਏ।
ਸਾਡੀ ਕੁ ਤੇ ਲਾਗੇ ਈ ਏ, ਮਤਲਬ ਕਿ ਫੇਰ ਅਸੀਂ ਪੇਜਦਾਗੇ ਤੁਸੀਂ- ਅਸੀਂ ਨਾ ਔਨਲਾਈਨ ਵੀ ਕਰਦੇ ਨਾ ਆਪਾਂ, ਪਾਂਡੇ ਪਾ ਦਈ ਦਾ ਜਿਹਨਾਂ ਨੂੰ ਚਾਹੀਦੇ ਹੁੰਦੇ ਨੇ।
ਏ ਆਪਨਾ ਸਾਨੂੰ ਦੱਸ ਦਿੰਦੇ ਨੇ, ਤੇ ਆਪਾਂ ਫੇਰ ਪਹੁੰਚਾ ਦੇਈਦਾ ਉੱਥੇ।
ਪਾਜੀ ਨਈ ਅਸੀਂ ਔਨਲਾਈਨ ਨੀ ਨਾ ਲੈਨੇ, ਅਸੀਂ ਆਪ ਹੀ ਆ ਕੇ ਲਵਾਂਗੇ ਸਾਨੂੰ ਨਾਲ਼ੇ ਸਾਨੂੰ ਤੁਹਾਡੀ ਦੁਕਾਨ ਦਾ ਵੀ ਪਤਾ ਲੱਗ ਜਾਏਗਾ। ਫੇਰ ਅਸੀਂ ਆ ਤੁਹਾਡੀ ਦੁਕਾਨ ਦੇਖਾਂਗੇ ਆ, ਤੁਹਾਡਾ ਅਸੀਂ ਅ ਕੰਪਨੀ ਵੇਖਾਂਗੇ। ਸਾਨੂੰ ਪਸੰਦ ਆਏਗੀ, ਅਸੀਂ ਹੋਰ ਵੀ ਪਾਂਡੇ ਲੈ ਸਕਦੇ ਆ ਹਨਾ।
ਤੇ ਜਦੋਂ ਤੁ ਅ ਜਦੋਂ ਤੁਸੀਂ ਲੈਣੇ ਹੋਣਗੇ ਸਾਨੂੰ ਫੋਨ ਕਰ ਲੇਆ ਜੇ, ਤੇ ਅਸੀਂ ਤੁਹਾਨੂੰ ਲੈ- ਲੈ ਜਾਗੇ ਆ ਕੇ।
ਪਾਜੀ ਫੇਰ ਤੁਹਾਡੀ ਫੈਕਟਰੀ ਸਾਡੇ ਪਿੰਡ ਤੋਂ ਦੂਰ ਐ ਕੇ ਕੋਲ ਈ ਐ।
ਓਂਜ ਅਸੀਂ-ਅਸੀਂ ਜਗਾਦਰੀ ਦਾ ਹੁੰਦੇ ਨਾ। ਸ਼ਹਿਰ ਤੋਂ ਬਾਹਰ ਈ ਆ, ਕੋਲ ਈ ਆ ਹਾਂਜੀ- ਹਾਂਜੀ, ਮੰਡੀ ਉੱਥੋਂ ਹੀ ਆਂਦਾ ਨਾ ਸਾਨੂੰ ਪਾਂਡਾ।
ਅੱਛਾ, ਉਥੋਂ ਆਂਦਾ ਵੇ ਠੀਕ ਏ। ਫੇਰ ਤੇ ਤੁਸੀਂ ਵਰਕਰ ਵੀ ਲਗਾਏ ਹੋਨੇ ਕਾਫ਼ੀ
ਹਾਂਜੀ- ਹਾਂਜੀ।
ਵਰਕਰ, ਵਰਕਰ ਵੀ ਇਹੀ ਕੰਮ ਕਰਦੇ ਨੇ ਤਾਡੇ।
ਹਾਂਜੀ-ਹਾਂਜੀ ਤੁਸੀਂ ਪੈਣ ਜੀ, ਜਦੋਂ ਲੈਣਾ ਹੋਏਗਾ ਨਾ, ਤਾਂ ਤੁਸੀਂ ਸਾਨੂੰ ਫੋਨ ਕਰਦਿਆਂ ਜੇ ਏ ਅਸੀਂ ਤੁਹਾਨੂੰ ਦੁਆ ਦਿਆਂਗੇ ਵਧੀਆ।
ਠੀਕ ਐ, ਠੀਕ ਐ, ਹੋਰ ਤਾਡੇ ਕੋਲ ਬਾਲਟੀਸ ਵਗੈਰਾ ਵੀ ਮਿਲ ਜਾਣਗੀਆਂ।
ਬਾਲਟੀਆਂ, ਲੋਟੇ, ਜੱਗ ਵਗੈਰਾ ਬਾਜ਼ਾਰ ਨਾਲੋਂ ਠੀਕ ਹੀ ਰੇਟ ਤੇ ਮਿਲ ਜਾਨਗੇ ਸਸਤੇ।
ਹਾਨੂੰ, ਬਾਲਟੀ ਢੱਕਣ ਵਾਲੀ
ਢੱਕਣ ਵਾਲੀ ਮਿਲ ਜੇਗੀ, ਵਧੀਆ ਸਟੀਲ ਦੇ ਵਿੱਚ। ਬਟਨ ਟੁੱਟਨ ਦਾ ਕੋਈ ਦਿ ਕਦਨੀ ਪੋਲਿਸ਼ ਵਧੀਆ, ਉਨਾਂ ਦੀ ਫਿਨਿਸ਼ਿੰਗ ਵਧੀਆ ਮਿਲੇਗੀ, ਤੁਹਾਨੂੰ।
ਏ ਵੀ ਇੱਕ ਤੇ ਮੈਂ ਸੁਣਿਆ ਨਾ। ਅਗਰ ਜੇ ਸਟੀਲ ਦਾ ਪਾਂਡਾ ਕਾਫ਼ੀ ਪੁਰਾਣਾ ਹੋ, ਜੇ ਓ ਨਾ ਪਾੜ ਜਾਂਦਾ ਵਾ। ਤੁੜ ਜਾਂਦਾ ਵਾ, ਸਾਨੂੰ ਉਹ ਚੀਜ਼ ਨੀ ਚਾਹੀਦੀ।
ਨਈ -ਨਈ ਫਟਦੇ ਨਈ ਹੈ ਜੀ।
ਸਾਡੇ ਕੋਲ ਵੀ ਪੁਰਾਣੇ, ਸਾਡੇ ਕੋਲ ਵੀ ਦਸ-ਬਾਰਾਂ ਸਾਲ ਪਾਂਡੇ ਪਏ ਹੋਏ ਨਾ ਘਰ। ਓ ਤੇ ਪਏ-ਪਏ ਫੱਟ ਜਾਂਦੇ ਨੇ। ਫੇਰ ਸਾਨੂੰ ਡਿਸਕਾਊਂਟ ਤੇ ਦੇਣੇ ਪੈਂਦੇ ਆ, ਦੁਕਾਨਦਾਰਾਂ ਨੂੰ।
ਪੈਣ ਜੀ, ਪਾਂਡੇ ਜਿਹੜੇ ਨੇ। ਐ ਵਧੀਆ ਤੇ ਕੁਆਲਿਟੀ ਦੇ ਵਿੱਚ। ਕੋਝ ਜਿਹੜੇ ਜ਼ਿਆਦਾ ਭਾਰੀ ਬਣ ਚ ਹੋਣਗੇ। ਉਹਤੇ ਫਟ ਜਾਣਗੇ ਤੇ। ਤੇ ਹਲਕੇ ਵਿੱਚ ਥੋੜੇ ਹੋ ਜਣਗੇ ਉਹ ਫਟਣਗੇ ਨੀ। ਉਹ ਵਧੀਆ ਸਟੀਲ ਦੇ ਵਿੱਚ ਨੇ ਉਹਨੂੰ ਚਾਹੇ ਤੁਸੀਂ ਹੱਥ ਦੇ ਨਾਲ ਚਿੱਪਾ ਵੀ ਕਰਦੋਗੇ ਤਾਂ ਵੀ ਸਿੱਧਾ ਹੋ ਜਾਵੇਗਾ। ਟੁੱਟੇ ਗਾ ਨੀ।
ਅਗਰ ਜੇ ਅਸੀਂ। ਅਗਰ ਜੇ ਅਸੀਂ ਐ ਫਟੇ ਹੋਏ ਭਾਂਡੇ ਤੁਹਾਨੂੰ ਵਾਪਿਸ ਕਰ ਦੇਈਏ। ਤੇ ਤੁਸੀਂ ਹੱਲ ਕਰ ਸਕਦੇ ਜੇ ਕੁੱਛ।
ਉਹ ਤੇ ਸਕ੍ਰੈਪ ਦੇ ਭਾਵ ਹੀ ਕੱਟੇ ਜਾਣਗੇ।
ਅੱਛਾ ਮਲਬ। ਹਾਂ ਤੇ ਉਸਦੇ ਕੋਈ ਮੁੱਲ ਨਹੀਂ ਮਿਲੇਗਾ।
ਹਾਂਜੀ ਨਾ ਨਾ ਉਹ ਪੈਸੇ ਕੱਟੇ ਜਾਣਗੇ ਜੋ ਵੀ ਹੋਏਗਾ।
ਪੈਸੇ ਕੱਟੇ ਜਾਣਗੇ ਠੀਕ ਹੈ ਤੇ ਫੇਰ ਅਸੀਂ। ਕੋਈ ਗੱਲ ਨੀ ਫਿਰ ਜਦੋਂ ਅਸੀਂ ਤੁਹਾਡੇ ਕੋ ਆਵਾਂਗੇ। ਅਸੀਂ ਤੁਹਾਡੀ ਕੰਪਨੀ ਵੀ ਵੇਖਾਂਗੇ ਕਾਰਖਾਨਾ ਵੀ ਦੇਖਾਂਗੇ। ਫਿਰ ਅਸੀਂ ਹੋਰ ਤੁਹਾਡੇ ਚਾਰ-ਪੰਜ ਗਾਹਕ ਹੋਰ ਲਗਵਾਦਾਂਗੇ।
ਕੋਈ ਗੱਲ ਨੀ ਜ਼ਰੂਰ ਆਓ ਮੋਸਟ ਵੈਲਕਮ ਹੈ ਤੁਹਾਡਾ। ਮੋਸਟ ਵੈਲਕਮ ਜਦ ਮਰਜੀ ਆਓ ਤੁਸੀਂ।
ਹਾਂਜੀ-ਹਾਂਜੀ ਭਾਜੀ ਤਾਂ ਤੁਹਾਡਾ ਮਾਣ ਹੀ ਬੋਤ ਹੈ ਤੇ ਬੜੇ ਪਿਆਰ ਨਾਲ ਬੋਲਦੇ ਪਏ ਸਾਡੇ ਨਾਲ। ਅਸੀਂ ਜਦੋਂ ਤੁਹਾਡੀ ਦੁਕਾਨ। ਆਵਾਂਗੇ ਤੁਹਾਡੇ ਕਾਰਖਾਨੇ ਆਵਾਂਗੇ ਪਤਾ ਨ ਤੁਸੀਂ ਸਾਡੀ ਕਿੰਨੀ ਕੁ ਤੁਸੀਂ ਇੱਜਤ ਕਰੋਗੇ ਸਾਨੂੰ ਤੇ ਬੋਤ ਅ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
ਭੈਣ ਜੀ ਅਸੀਂ ਭਾਂਡੇ ਬਣਾਈ ਦਾ ਸੀ ਇਸੇ ਕਰਕੇ ਵੇ ਕਿ ਬਈ ਲੋਕ। ਸਾਡੀਆਂ ਭੈਣਾਂ ਤੇ ਵਰਤਣ ਤੇ ਯਾਦ ਤੇ ਕਰਨ। ਵੀ ਵਧੀਆ ਭਰਾਵਾਂ ਨੇ ਕੋਈ ਭਾਂਡੇ ਬਣਾਏ ਨੇ। ਕਿਉਂਕਿ ਘਰ ਦੀ ਜੇੜੀ। ਦੇਖਭਾਲ ਕਰਨ ਵਾਲੀ ਘਰ ਦੀ। ਬਈ ਔਰਤਾਂ ਹੀ ਹੁੰਦੀਆਂ ਨੇ ਤਾਂ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਆਏ ਉਹਨਾਂ ਨੂੰ। ਸੋਣੇ ਲੱਗਣ ਤਾਂ ਹੀ ਸਾਡੇ ਭਾਂਡੇ ਵਿੱਕ।
ਹਾਂਜੀ ਜ਼ਰੂਰ ਜੀ ਜ਼ਰੂਰ-ਜ਼ਰੂਰ ਜੀ ਜ਼ਰੂਰ ਹਾਂਜੀ ਲੇਕਿਨ ਅਸੀਂ ਵੀ ਫੇਰ। ਕੋਈ ਭਾਂਡਾ ਨਵਾਂ ਖਰੀਦਾਂਗੇ ਤਾਂ ਹੀ ਫੇਰ ਅਸੀਂ ਕੋਈ ਅੱਗੇ। ਤੁਹਾਡੇ ਚਾਰ-ਪੰਜ ਗਾਹਕ ਲਗਾਵਾਂਗੇ ਨਾ। ਅਸੀਂ ਪੈਲਾਂ ਭਾਜੀ ਅਸੀਂ ਪੈਲਾਂ ਆਪ ਖਰੀਦਾਂਗੇ ਫਿਰ ਅਗਰ ਸਾਨੂੰ। ਅੱਛੇ ਲੱਗੇ ਵਰਤਨ ਤੇ ਫਿਰ ਅਸੀਂ ਤੁਹਾਡੇ ਹੋਰ ਚਾਰ-ਪੰਜ ਅਸੀਂ ਤੁਹਾਡੇ ਗਾਹਕ ਲਗਵਾ ਦਾਂਗੇ। ਇਹ ਤਾਂ ਤੁਹਾਡਾ ਵੀ ਕੰਮ ਚੱਲਦਾ ਰਹੇਗਾ ਤੇ ਸਾਡਾ ਵੀ ਕੰਮ ਚੱਲਦਾ ਰਹੇਗਾ।
ਠੀਕ ਹੈ ਜੀ।
ਹਾਂਜੀ ਤੇ ਭਾਜੀ ਫਿਰ ਹਾਂਜੀ ਕਦੋਂ ਆਈਏ ਫਿਰ ਤੁਹਾਡੇ ਕੋਲ ਕਦੋਂ ਆਈਏ।
ਤੁਹਾਡੀ ਮਰਜ਼ੀ ਏ। ਜੇ ਉੱਥੇ ਮੰਗਵਾਉਣੇ ਉੱਥੇ ਉੱਥੇ ਭੇਜ ਦਿਆਂਗੇ ਜੇ ਇੱਥੇ ਆਉਣੇ ਨੇ ਇੱਥੇ।
ਨਹੀਂ ਨਹੀਂ ਭਾਜੀ ਅਸੀਂ ਖੁਦ ਹੀ। ਅਸੀਂ ਤਾਂ ਖੁੱਦ ਹੀ ਆਵਾਂਗੇ। ਅਸੀਂ ਫੈਮਿਲੀ ਲਈ ਲੈ ਕੇ ਖੁੱਦ ਆਵਾਂਗੇ ਉਹ ਫਿਰ ਤਾਡੇਕੋ ਭਾਂਡੇ। ਪਸੰਦ ਵੀ ਕਰ ਲਾਂਗੇ ਨਾ ਨਾਲੇ ਕੋਈ ਹੋਰ ਚੀਜ਼ ਦੀ ਲੋੜ ਵੀ ਹੋਏਗੀ ਉਹ ਵੀ ਅਸੀਂ ਬੁੱਕ ਕਰਵਾ ਲਾਂਗੇ।
ਹਾਂਜੀ ਠੀਕ ਹੈ।
ਹਾਂਜੀ ਠੀਕ ਹੈ। ਭਾਜੀ ਫਿਰ ਐਂਜ ਕਰਦੇ ਹਾਂ ਫੇਰ ਅਸੀਂ ਮਿਲਦੇ ਹਾਂ। ਡਿਸਕਸ ਕਰਦੇ ਹਾਂ ਅਸੀਂ ਐ ਮੇਰੇ ਹਸਬੈਂਡ ਆ ਜਾਣ ਤੇ ਉਹਨਾਂ ਨਾਲ ਡਿਸਕਸ ਕਰਕੇ ਵੀ ਤੁਹਾਨੂੰ ਦੱਸ। ਦਸਦੇ ਹਾਂ ਤੇ ਕੱਲ ਤੁਹਾਨੂੰ ਕੋਲ ਕਰ ਦਾਂਗੇ ਤੇ ਸਾਨੂੰ ਸਮਾ।
ਕੁੱਕਰ ਵਗੈਰਾ ਵੀ ਲੱਗਦੇ ਨੇ ਜੇ।
ਹਾਂਜੀ- ਹਾਂਜੀ ਕੁੱਕਰ ਵੀ ਲੱਗਦੇ ਜੇ, ਪਿੱਤਲ ਦੇ ਸਟੀਲ ਦੇ।
ਹਾਂਜੀ।
ਹਾਂਜੀ ਸਟੀਲ ਦੇ ਕੁੱਕਰ ਵੀ ਲੱਗਦੇ ਜੇ।
ਹਾਂਜੀ ਅੱਜ -ਕੱਲ੍ਹ ਤੇ ਨਾ ਪਿੱਤਲ ਵਾਲੇ ਬੜੇ ਚੱਲਦੇ ਨਾ।
ਹਾਂਜੀ- ਹਾਂਜੀ ਪਿੱਤਲ ਵਾਲੇ ਵੀ ਚਾਹੀਦੇ ਸਾਨੂੰ, ਪਿੱਤਲ ਵਾਲੇ ਵੀ ਚਾਹੀਦੇ ਨੇ, ਤੇ ਉਹ ਉਹ, ਉਹ ਉਹਦਾ ਕੀ ਭਾਅ ਹੋਏਗਾ।
ਆ। ਉਹ ਤੇ ਤਕਰੀਬਨ ਐਛ ਟਨ ਦੋ ਢਾਈ ਹਜ਼ਾਰ ਤੋਂ ਘੱਟ ਨੀ ਮਿਲੇਗਾ, ਤੇ ਉਹ ਨਾਲੇ ਭੈਣ ਜੀ ਉਹ, ਉਹ ਇੱਕ। ਕਿ ਨਾਂ ਮੇਰਾ, ਬਰਫ਼ ਵਾਲੇ ਵੀ ਤੇ ਅੱਜ- ਕੱਲ ਚੱਲ ਰਹੇ, ਕਿਉਂ ਗਰਮੀਆਂ ਨਾ।
ਹਾਂਜੀ- ਹਾਂਜੀ- ਹਾਂਜੀ- ਹਾਂਜੀ ਉਹ ਤੇ ਮੈਂ ਭੁੱਲ ਹੀ ਗਈ ਹਾਂ ਹਾਂਜੀ।
ਉਹ ਗਰਮੀਆਂ ਵਿੱਚ ਉਹ, ਉਹ ਚਲਦੇ ਨੇ। ਹਾਂਜੀ- ਹਾਂਜੀ। ਹਾਂਜੀ- ਹਾਂਜੀ- ਹਾਂਜੀ। ਉਹ- ਉਹ -ਉਹ। ਉਹ ਵੀ ਸਾਡੇ ਕੋਲ, ਡਿਸ ਡਿਸਕਾਊਂਟ ਤੇ ਹੀ ਹੈ।
ਅੱਛਾ- ਅੱਛਾ ਅੱਜ- ਕੱਲ ਗਰਮੀ ਹੈ ਨਾ।
ਅੱਜ- ਕੱਲ ਉਹ, ਉਹ ਤੇ ਬਹੁਤ ਚੱਲਦੇ ਜੇ।
ਠੀਕ ਹੈ। ਠੀਕ ਹੈ। ਭਾਜੀ ਫਿਰ ਤੁਸੀਂ ਮੈਨੂੰ ਹੋਰ ਦੱਸੀ ਜਾਂਦੇ ਜੇ ਫਿਰ ਤੇ ਮੈਂ ਆਪ ਹੀ ਆਵਾਂਗੀ ਤੁਹਾਡੀ ਦੁਕਾਨ।
ਹਾਂਜੀ ਤੇ ਆਪਣਾ। ਉਹ ਤੇ ਕਈ ਡਿਜ਼ਾਇਨ ਦੇ ਵਿੱਚ ਨੇ, ਕੋਈ ਮਤਲਬ। ਲੰਬੇ, ਕਚੌੜੇ। ਕੋਈ ਕੋਲੇ ਵਗੈਰਾ, ਕੋਈ ਲੀਟਰ ਵਗੈਰਾ।
ਸੇਬ ਵਗੈਰਾ ਵੀ ਮਿਲ ਜਾਂਦੇ ਇਹਨਾਂ 'ਚ।
ਹਾਂਜੀ, ਕਢਾਈ ਜਾਂ ਦੇ। ਟਰੇ ਟ੍ਰੇ ਨੀ ਹੈ। ਕੜਾਹੀਆਂ ਹੈਗੀਆਂ ਨੇ, ਕੜਾਹੀ ਦੇ ਵਿੱਚ ਕਈ ਸਾਈਜ਼ ਨੇ।
ਅੱਛਾ ਜੀ
ਜਿਸ ਸਾਈਜ਼ ਤੁਹਾਨੂੰ ਚਾਹੀਦਾ ਹੋਏਗਾ ਤੁਹਾਨੂੰ ਦਵਾਂਦੇਂਗੇ।
ਠੀਕ ਹੈ ਠੀਕ ਤੇ ਭਾਜੀ ਸਾਨੂੰ ਮੱਖਣ ਵਾਲੀਆਂ ਹਾਂਡੀਆਂ ਵੀ ਚਾਹੀਦੀਆਂ ਜੇ ਅੱਜ ਤੇ ਨਾ, ਉਹ ਵੀ ਬੜੇ ਪਸੰਦ ਕਰਦੇ ਨੇ।
ਮੱਖਣ-ਮੱਖਣ ਹਾਂਡੀ ਤੇ ਉਹ ਤੇ ਸਟੀਲ ਦੇ ਵਿੱਚ ਆ ਗਈ ਨਾ।
ਹਾਂਜੀ, ਸਾਨੂੰ ਸਟੀਲ ਦੇ ਵੀ ਭਾਂਡੇ ਚਾਹੀਦੇ ਨੇ ਨਾ।
ਮੱਖਣ-ਮੱਖਣ ਹਾਂਡੀ ਜਿਹੜੀ ਉਹ ਸਟੀਲ ਦੀ ਹੈਗੀ ਉਹ ਤੇ, ਗਿਆਰਾਂ ਇੰਚੀ ਦੀ ਹੋਏਗੀ ਤੁਹਾਨੂੰ ਕੋਈ ਮਿਲੇਗੀ ਸੌ ਕੁ ਰੁਪਏ ਦੀ। ਸੌ ਕੁ ਰੁਪਏ ਦੀ ਹਰੇ ਵੇਚੇ। ਚਾਹੇ ਤੁਸੀ ਇੱਕ ਲਵੋ। ਚਾਹੇ ਤੁਸੀ ਦੱਸ ਲਵੋ। ਚਾਹੇ ਤੁਸੀ ਹਜ਼ਾਰ ਲਵੋ। ਨਾ ਜੀ ਵੱਡਾ ਨੀ, ਗਿਆਰਾਂ ਇੰਚੀ ਤੱਕ ਹੀ ਹੁੰਦੀ ਹੈ।
ਅੱਛਾ, ਗਿਆਰਾਂ ਇੰਚ ਤਕ ਹੀ ਹੁੰਦਾ ਏ।
ਜਿਹਦੇ 'ਚ ਮਤਲਬ ਕਿ ਕਿੱਲੋ ਕੁ ਦੁੱਧ ਤੁਹਾਡਾ ਆ ਜੇ ਅੱਛਾ।
ਤੁਹਾਨੂੰ ਥੋੜੀ ਜਿਹੀ ਵੱਡੀ ਚਾਹੀਦੀ ਸੀ। ਥੋੜਾ ਜਿਹਾ ਸਾਡਾ। ਘਰ ਪਰਿਵਾਰ ਵੀ ਸਾਡਾ ਥੋੜਾ ਵੱਡਾ ਏ ਤੇ ਚਲੋ।
ਅਪਾਂ ਇੰਝ ਈ ਵੱਡੇ ਨੇ, ਭੈਣ ਜੀ ਵੱਡੇ ਨੀ ਬਣਾਉਂਦੇ ਵਡ। ਤੀ ਦੇ ਵਿੱਚ ਸਿਰਫ ਗੋਲ ਆ ਜੇਗੀ।
ਅੱਛਾ ਬੂਲ ਆ ਜਾਏਗੀ ਠੀਕ ਹੈ ਠੀਕ ਐ ਠੀਕ, ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ।
ਓ, ਓ ਤੁਆਨੂੰ ਮਿਲੇਗੀ ਕੋਈ ਦੋ ਸੌ ਕੁ ਰੁਪਏ ਦੀ। ਰਾਉਂਡ ਇੱਚ, ਰਾਉਂਡ ਇੱਚ ਦੋ ਸੌ ਕੁ ਰਪਏ ਦੀ ਓਦੇ ਚ ਓਦੇ ਚ ਡੇਢ ਕੁ ਕਿੱਲੋ ਪਾਣੀ ਆ ਜੇਗਾ ਡੇਢ ਪੋਣੇ ਦੋ ਕਿੱਲੋ।
ਹੋਰ?
ਬਾਰੋਂ ਥਾਲੀਆਂ ਵੀ ਸਾਨੂੰ ਚਾਈਦੀਆਂ ਸੀ ਥਾਲੀਆਂ।
ਥਾਲੀ, ਭੋਜਨ ਥਾਲੀ ਵੀ ਮਿਲ ਜਾਏਗੀੇ ਓੱਥੇ। ਹਾਂਜੀ ਹਾਂਜੀ ਤੇ ਤੁਸੀਂ ਆਓ ਸਾਡੀ ਦੁਕਾਨ ਤੇ ਤੁਆਨੂੰ ਇੱਕ ਵਰਾਇਟੀ ਦਿਖਾਵਾਂਗੇ ਕੋਈ ਗੱਲ ਨੀ।
ਠੀਕ ਐ ਭਾਜੀ ਫੇਰ ਐਂਜ ਕਰਦੇ ਆਂ ਫੇਰ ਅਸੀਂ ਫਿਰ ਮਿਲ ਕੇ ਤਾਡੇ ਨਾਲ ਗੱਲ ਕਰਦੇ ਆਂ, ਜਦੋਂ ਤਾਡੇ ਨਾ ਮਿਲਾਂਗੇ ਸਾਰੇ ਜੇੜੀ ਵਰਾਇਟੀ ਰਤੀ ਐ ਨਾ, ਅਸੀਂ ਸਾਰੀ ਵਰਾਇਟੀ ਚ ਅਸੀਂ ਤਾਡੇ ਕੋ ਦੋ-ਦੋ, ਤਿੰਨ-ਤਿੰਨ ਚੀਜ਼ਾਂ ਲੈ ਜਾਂਗੇ।
ਭੈਣਜੀ ਜ਼ਰੂਰ ਆਏ ਜੇ ਤੁਸੀਂ, ਜ਼ਰੂਰ ਅੱਛਾ ਜੀ ਹੋਰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਸ੍ਰੀ ਅਕਾਲ ਜੀ ਠੀਕ।